ਵਧੀਆ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕੀਤਾ।
ਬਸ ਕਰ ਲਿਆ ਯਾਦ।
ਅੱਛਾ ਹੋਰ ਕੀ ਕਰਦੇ।
ਬਸ ਬੈਠੇ ਤੁਸੀਂ ਰੋਟੀ ਵਗੈਰਾ ਖਾਧੀ ਨੇ
ਅੱਛਾ ਅੱਛਾ ਹੋਰ ਘਰ ਪਰਿਵਾਰ ਸਭ ਵਧੀਆ। ਬਸ ਸਾਡੇ ਵੀ ਵਧੀਆ ਹੀ ਆ ਸਭ ਮੈਂ ਕਿਹਾ ਚਲੋ ਅੱਜ ਤੁਹਾਨੂੰ ਹਾਂਜੀ ਹਾਂਜੀ ਸਭ ਵਧੀਆ।
ਹੂੰ
ਦਿਨਾਂ ਬਾਅਦ ਤੁਸੀਂ ਫੋਨ ਕੀਤਾ ਕੀ ਗੱਲ
ਬਸ ਏਦਾਂ ਹੀ ਚੱਲ ਬੈਠੇ ਜ ਸੀ ਮੈਂ ਕਿਹਾ ਆ ਕਰਾਂ ਫੋਨ ਕਾਫੀ ਟਾਈਮ ਹੋ ਗਿਆ।
ਹਾਂ ਮੈਂ ਵੀ ਸਗੋਂ ਤੁਹਾਨੂੰ ਨਾ ਯਾਦ ਕਰਦਾ ਸੀ। ਆਪਣਾ ਤੁਹਾਡੇ ਸਾ ਆਏ ਸੀ ਨਾ ਥੋੜੇ ਦਿਨ ਪਹਿਲੇ ਸਾਡੇ ਘਰੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਠੀਕ ਹੈ, ਚਲੋ ਬਾਈ ਉਹ ਠੀਕ। ਕਹਿੰਦੇ ਤੁਸੀਂ ਸਾਰੇ ਲੋਕ ਤੇ ਉਹ ਕਹਿੰਦੇ ਹਾਂਜੀ, ਸਭ ਵਧੀਆ, ਮੈਂ ਲੈਣਾ ਸੀ ਉਹਨਾ ਨੂੰ ਵੀ, ਕਹਿੰਦੇ ਨਹੀਂ। ਬਈ ਅਹ ਫੇਰ ਕਦੀ ਆਉਣਗੇ।
ਜੀ।
ਹਾਂ ਨਾਲੇ ਤੁਹਾਡਾ ਕਾਕਾ ਵੀ ਬੜਾ
ਹਾਂਜੀ ਹਾਂਜੀ ਉਹ ਫੇਰ ਨਿਕਲਣਾ ਮੁਸ਼ਕਿਲ ਲੱਗਦਾ।
ਹਾਂਜੀ ਹਾਂਜੀ ਹਾਂ ਹਾਂ ਉਹ ਤੇ ਹੈ ਚਲੋ। ਕੋਈ ਨੀ।
ਹੂੰ ਤੁਸੀਂ ਤੇ, ਤੁਸੀਂ ਤੇ ਲਗਾ ਹੀ ਸਕਦੇ, ਤੁਸੀਂ ਤਾਂ ਵੱਡੇ ਤੁਸੀਂ ਲਗਾ ਸਕਦੇ ਚੱਕਰ
ਬਸ ਤੁਹਾਨੂੰ ਭੀ ਟਾਈਮ ਨੀ ਮਿਲਦਾ, ਥੋੜਾ ਬੁਟੀਕ ਚਲਾਉਾਨੇ ਆ ਨਾ ਤੇ ਉਸ ਘਰੇ ਚ ਆਪਣਾ ਤੁਹਾਨੂੰ ਪਤਾ, ਬੁਟੀਕਾਂ ਵਾਲੇ ਦਾ ਹੀ ਇਹ ਸਭ ਬਾਰਾਂ ਮਹੀਨੇ ਸਾਡਾ ਕੰਮ ਹੁੰਦਾ ਤੇ ਬਸ ਬੜਾ ਵੇਖ ਕੇ ਛੁੱਟੀਆਂ ਬਸ। ਸਪਸ਼ੱਟ। ਸਿਰਫ ਸਾਲ ਚ ਇੱਕ ਵਾਰ ਹਜ਼ੂਰ ਸਾਹਿਬ। ਜਾਈਦਾ। ਉਦੋਂ ਹੀ ਬਸ ਦਸ ਬਾਰਾਂ। ਜਿਹੜੇ ਛੁੱਟੀਆਂ ਲੱਗ ਜਾਣ ਲੱਗ ਜਾਣ। ਬਾਕੀ ਤਾਂ ਸਾਡਾ ਕੰਮ ਚੱਲਦਾ ਹੀ ਰਹਿੰਦਾ ਹੈ। ਹੁਣੇ ਵੀ ਮੈਂ ਮਾਰਕੀਟ ਗਿਆ ਸੀ। ਲੈਸ ਵਗੈਰਾ ਲੈਣ ਇਕੱਠਾ ਹੀ ਸਮਾਨ ਲੈਣ। ਨਹੀਂ ਆ ਨਾ, ਹਾਂ ਨਹੀਂ ਨਹੀਂ ਹੋਲਸੇਲ ਤੋਂ ਵੀ ਲੈਣਾ ਵਾ ਮੈਂ ਵੈਸੇ, ਮਤਲਬ ਜਿਵੇਂ ਥੋੜਾ ਬਹੁਤ। ਜਿਹੜਾ ਐ ਮਤਲਬ। ਥੋੜ੍ਹਾ ਬਹੁਤ ਜ਼ਰੂਰਤ ਹੋਏ, ਅਹ ਅਚਾਨਕ ਤੇ ਫੇਿਰ ਬੰਦਾ ਦੁਕਾਨ ਤੋਂ ਹੀ ਲੈਆਨਾ, ਵੈਸੇ ਤੇ ਇਕੱਠਾ ਲੈ ਆਨਾ ਮੈਂ ਹੋਲਸੇਲ ਤੋਂ ਨਾ।
ਹਮ ਹਮ ਹਾਂਜੀ ਹਮ ਸਾਡੇ ਵੀ ਇਥੇ ਹੋਲਸੇਲ ਤੇ ਹੈਗੀ ਆ। ਸਾਨੂੰ ਵੀ ਲੋੜ ਪਏ ਤੇ ਅਸੀਂ ਓਥੋਂ ਹੀ ਲੈਣੇ ਹਾਂ, ਜਦੋਂ ਆਪਣਾ ਵਗੈਰਾ ਪਿੰਨਾ ਹੈ ਕਿਸੇ ਦਾ।
ਅੱਛ ਅੱਛਾ ਚਲੋ ਇਹ ਤਾਂ ਬੜੀ ਵਧੀਆ ਤੁਸੀਂ ਪੀ ਲੈਂਦੇ ਹੋ। ਸੂਟ। ਚਲੋ ਐ ਤੇ ਬਹੁਤ ਵਧੀਆ ਗੱਲ, ਨਾ ਨਾ ਸਾਨੂੰ ਕਿੱਥੇ ਪਤਾ, ਸਾਡੀ ਗੱਲ ਹੀ ਤਾਂ ਅਸੀਂ ਕਦੇ ਮਿਲਲੇ ਹੀ ਨੀ ਨਾ, ਤੁਸੀਂ ਲਾਓ ਚੱਕਰ।
ਅੱਛਾ ਕੋਈ ਨੀ ਅਸੀਂ ਤੇ ਲਗਾਵਾਂਗੇ। ਤੁਸੀਂ ਆਣਾ ਅੰਕਲ ਆਂਟੀ ਨੂੰ ਲੈ ਕੇ, ਹਮ ਤੇ ਓ ਸੂਟ ਵਗੈਰਾ ਵੀ ਰੱਖੇ ਤੁਸੀਂ, ਨਹੀਂ।
ਨਹੀਂ ਨਹੀਂ ਸਿਰਫ ਸੀਣ ਦਾ ਹੀ ਕੰਮ ਹੈ ਆਪਣਾ ਕੰਮ ਹੀ ਬਹੁਤ ਆ ਸੀਨ ਦਾ ਰੱਖਣ ਦਾ ਤੇ ਦੇਖੋ ਇੰਨੇ ਸਾਰੇ ਕੰਮ ਨਾ ਇਕੱਠੇ ਨਹੀਂੀ ਹੋ ਸਕਦੇ ਹਾਂ ਹਾਂਜੀ ਮੈਂ ਕਿਹਾ ਸੀ ਅਸੀਂ ਹਾਂ ਮੈਂ ਕਿਹਾ ਸੀ ਅਸੀਂ ਨਾ ਅੰਬਰਸਰ ਆਣਾ ਸੀ ਤੇ ਤੁਸੀਂ ਲਾਓ ਫਿਰ ਚੱਕਰ ਸਾਡੇ ਨਾਲ ਉੱਥੇ ਹੀ
ਦਰਬਾਰ ਸਾਹਿਬ
ਹਾਂਜੀ ਹਾਂਜੀ
ਤੁਸੀਂ ਕਦੋਂ ਜਾਣਾ
ਅਸੀਂ ਸੋਚ ਰਹੇ ਸੀ ਅਗਲੇ ਹਫ਼ਤੇ ਐਤਕਿ ਨਾ ਬੜਾ ਦਿਲ ਸੀ ਚੂਪਹਿਰਾ ਸਾਹਿਬ ਕੱਟਣ ਦਾ ਅੱਗੇ ਅਸੀਂ ਪਿੱਛੇ ਕੱਟਦੇ ਸੀ ਦੋ ਹਜ਼ਾਰ ਤੇਈ ਚ ਤੇ ਹੁਣ ਫਿਰ ਉਸ ਤੋਂ ਬਾਅਦ ਜਿਹਨਾਂ ਨਾਲ ਜਾਂਦੇ ਸੀ ਗੇ ਉਹ ਕੁੜੀ ਤੇ ਵਿਚਾਰੀ ਉੱਥੇ ਪਹੁੰਚ ਗਈ ਯੂਕੇ ਤੇ ਫਿਰ ਹੁਣ ਸਾਡਾ ਨਾ ਕੋਈ ਸਾਥ ਹੀ ਨਹੀਂ ਸੀ ਹੁਣ ਇਸ ਵਾਰ ਮੈਂ ਕਿਹਾ ਚਲੋ ਸੰਗਤ ਨੂੰ ਜੋੜੀਏ ਮੈਂ ਕਿਹਾ ਹੁਣ ਤੁਹਾਨੂੰ ਲਾਇਆ ਤੁਹਾਡਾ ਫੋਨ ਆਇਆ ਨਾ ਮੈਂ ਕਿਹਾ ਬਈ ਕਲੋ ਇਕੱਠੇ ਚੱਲਦੇ ਹਾਂ ਇਹ ਵੀ ਗੱਲ ਤੇ ਕੋਈ ਗੱਲ ਨੀ ਤੁਸੀਂ ਆਪਣਾ ਕਾਕਾ ਰਹਿ ਨੀ ਜਾਊਗਾ ਤੁਹਾਡੇ ਉਹਨਾਂ ਕੋਲ
ਨਾ ਨਾ ਨਾ ਨਾ ਆਂਟੀ ਕੋ ਨੀ ਠਹਿਰਦਾ ਉਹਨੇ ਪਾਪਾ ਬਿਨਾਂ ਨੀ ਰਹਿਣਾ
ਅੱਛਾ ਅੱਛਾ ਹਾਂਜੀ ਫਿਰ ਤੁਸੀਂ ਭਾਜੀ ਨੂੰ ਨਾਲ ਲੈਓ
ਉਹ ਤੇ ਹੈ ਫਿਰ ਉਹੀ ਨਾ ਗਰਮੀ ਚ ਛੁੱਟੀਆਂ ਤੇ ਪੈਣ ਗਿਆ ਇਹਨਾਂ ਨੂੰ ਵੈਸੇ ਪੈਂਦੀਆਂ ਇਹਨਾਂ ਨੂੰ ਮਾਰਕੀਟ ਚ ਇਹਨਾਂ ਦਾ ਓਨਾ ਦਾ ਸੈਂਟਰੀ ਦਾ
ਸੈਂਟਰੀ ਦਾ ਅੱਛਾ ਅੱਛਾ ਚਲੋ
ਉਹ ਫਿਰ ਬਸ ਹਜੇ ਤੇ ਇਨਾ ਨੀ ਕੁਛ ਕਹਿੰਦੇ ਮੰਦੀ ਏ ਬਜ਼ਾਰਾਂ ਚ ਨਾ
ਾਂ ਬਸਾਨੂੰ ਪਤਾ ਅੱ ਕੱਲ ਇਹ ਸਬ ਕੰਮ ਕਾਰ ਨਾ ਢਿੱਲੇ ਨੇਥੋੜੇ ਨਾ ਕੁਛ ਤੁਹਾਨੂੰ ਪਤਾ ਬਲੈਕ ਆਊਟ ਹੋਣ ਲੱਗ ਗਿਆ ਸੀ ਪਿੱਛੇ ਉਹ ਆਪਣਾ ਯੁਧ ਛਿੜਦੇ ਨੇ ਹਨਾ ਈਰਾਨ ਦੁਬਈ ਦੇ ਫਿਰ ਉਹ ਚੱਕਰ ਚ ਬੜਾ ਇਫੈਕਟ ਪੈਂਦਾ
ਬੜਾ ਹਾਂਜੀ ਉਹ ਤੇ ਹੈ
ਹੋਰ ਸੁਣਾਓ ਕੀ ਬਣਾਇਆ ਸੀ ਅੱਜ
ਅੱਜ ਅਸੀਂ ਬਣਾਏ ਸੀ ਆਲੂ ਵੜੀਆਂ
ਅੱਛਾ ਅਸੀਂ ਆਪ ਅੱਜ ਨਾ ਤੀਆਂ ਨੇ ਚੌਲ ਬਣਾਏ ਸੀ
ਅੱਛਾ ਅੱਛਾ ਚਲੋ ਥੋੜ੍ਹੀ ਜਿਹੀ ਤੇ ਨਕਲ ਹੋਏਗੀ ਵੜੀਆਂ ਦੀ
ਹਾਂ ਦੇਖੋ ਫਿਰ ਤੁਸੀਂ ਦਿਲ ਨਾਲ ਯਾਦ ਕੀਤਾ ਤੇ ਅਸੀਂ ਵੀ ਆਪਣਾ ਸਬਜ਼ੀ ਬਣਾਈ ਦੇਖੋ ਸਵਾਈ ਵੀ ਮੈਚ ਹੋ ਜਾਂਦੀ ਬਿਲਕੁਲ ਲਾ ਲਿਆ ਕਰੋ ਫੋਨ ਫੋਨ
ਉਹ ਹੱਥ ਹੀ ਨੀ ਵਿਹਲਾ ਹੁੰਦਾ ਬਸ ਤੇ ਮੈਂ ਕਿਹਾ ਅੱਜ ਵੀ ਕਹਿੰ ਕਿੰਨੇ ਦਿਨ ਹੋ ਕੇ ਕਰਾਂਗੀ ਕਰਾਂਗੀ ਫੋਨ ਫੇਰ ਹੁਣ ਬੈਠੇ ਦੇ ਸੀ ਮੈਂ ਕਿਹਾ ਚੱਲ ਸੁੱ ਤੋਇਆ ਪਹਿਲੇ ਮਿਲਾਵਾਂ ਵੀਰ ਨੂੰ ਫੋਨ
ਹ ਹਾਂ ਬਸ ਮੈਂ ਕਿਹਾ ਮੈਂ ਵੀ ਤੁਹਾਨੂੰ ਕਹਿਣਾ ਹੀ ਸੀ ਮੈਂ ਕਿਹਾ ਬੁਟੀਕ ਆਪਣਾ ਖੋਲਿਆ ਸੀ ਬਈ ਤੁਸੀਂ ਆਣਾ ਲਾਣਾ ਚੱਕਰ
ਕੋਈ ਨੀ ਮੈਂ ਮੈਂ ਸੂਟ ਭੇਜਾਂਗੀ ਆਪਣਾ ਤੁਸੀਂ ਫੇਰ ਸੀਖਦੇ ਨਾ ਯਦ ਤੁਸੀਂ ਤੇ ਆਉਣਾ ਨੀ ਆ ਉਹੀ ਨਾ
ਦੇਖੋ ਤੁਹਾਨੂੰ ਦੱਸਿਆ ਨਾ ਟਾਈਮ ਹੀ ਨਹੀਂੀ ਮਿਲਦਾ ਹੁਣ ਦੇਖਦੇ ਹਾਂ ਜੇ ਅੰਮ੍ਰਿਤਸਰ ਗਏ ਤਾਂ ਫਿਰ ਤੁਹਾਨੂੰ ਤੁਹਾਡੇ ਉੱਥੇ ਜ਼ਰੂਰ ਆਵਾਂਗੇ
ਹਾਂਜੀ ਉਹ ਫਿਰ ਉਹ ਚਲੋ ਫੇਰ ਤੇ ਚੱਲ ਨਿਕਲ ਬੰਦਾ ਤੇ ਆ ਜਾਂਦਾ
ਹਾਂ ਹਾਂ ਤੇ ਬਿਲਕੁਲ ਹਾਂਜੀ ਬਾਕੀ ਫਿਰ ਦੇਖੋ ਸੰਗਤ ਵੀ ਸਾਡੇ ਨਾਲ ਹੈ ਨਾ।
ਜਾਣਾ ਟ੍ਰੇਨ ਚ
ਨਹੀਂ ਦੇਖੋ ਗੱਡੀਆਂ ਜੋ ਸੰਗਤ ਨਾਲ ਆਨੰਦ ਹੈ ਨਾ ਆਪਣਾ ਨਾਮ ਜਪਦੇ ਆਓ ਹਨਾ। ਫੇਰ ਉਹ ਗੱਡੀਆਂ ਚ ਨਹੀਂ ਆਦਾ ਆਪਣਾ।
ਸੰਗਤ ਤੇ ਹਾਂ ਟ੍ਰੇਨਾਂ ਵਿੱਚ ਵੀ ਹੁੰਦੀਆਂ ਐਸੀ ਗੱਲ ਨੀ ਹੈ।
ਹਾਂਜੀ ਨਾਲੇ ਮੈਂ ਸੁਣਿਆ ਸੀ ਹਾਂ ਬੱਸਾਂ ਦਾ ਤੇ ਨਹੀਂ ਹਜੇ ਸਿਸਟਮ ਨਾਲੇ ਮੈਂ ਸੁਣਿਆ ਸੀ। ਪਿੱਛੇ ਤੁਹਾਡੇ ਘਰੇ ਪਾਣੀ ਵੀ ਬੜਾ ਆ ਗਿਆ ਸੀ।
ਹਾਂ ਬਹੁਤ ਬੜੀ ਬੁਰੀ ਹਾਲਤ ਸੀ।
ਹਾਂ ਸੁਣਿਆ ਬੜਾ ਨੁਕਸਾਨ ਹੋਇਆ ਏ।
ਹਾਂਜੀ ਬਹੁਤ ਸਭ ਕੁਛ ਡੁੱਬੇ ਦਾ ਸੀ ਸਾਡੇ ਤੇ। ਹੁਣ ਫੇਰ ਉਹੀ ਓ ਅਗਲੇ ਮਹੀਨੇ ਬਾਰਿਸ਼ ਆਨਿਆ ਹੈ ਹਾਂ ਉਹ ਤੇ ਹੈ ਫੇਰ ਵੀ ਔਖਾ ਹੋ ਹੀ ਜਾਂਦਾ ਹੁਣ ਤੇ ਚਲੋ ਸਿੱਧੀ ਦੀਵਾਰ ਵਗੈਰਾ ਕੀਤੀ ਦੀ ਹੈ। ਦੀਵਾਰਾਂ ਕੀ ਐਏਡੇ ਐਏਡੇ ਬ੍ਰਿਜ ਟੁੱਟ ਜਾਂਦੇ ਨੇ।
ਹਾਂ ਦੇਖੋ ਫੁੱਲ ਵਗੈਰਾ ਟੁੱਟਣੇ ਉੱਥੇ ਦੀਵਾਰਾਂ ਦਾ ਦੇਖੋ ਕੋਈ ਮਾੜਾ ਮੋਟਾ ਹੀ ਫ਼ਰਕ ਹੈ ਜਿੱਥੇ ਇੰਨੇ ਵੱਡੇ ਪੁਲ ਟੁੱਟ ਗਏ ਉਹ ਹਲਕੀ ਜੀ ਦੀਵਾਰ ਨਾਲ ਤੇ
ਹਾਂ ਓ ਤੇ ਹੈ ਕੁਛ ਨਾ ਸਾਡੇ ਇੱਥੇ ਨਾਲਾ ਹੈ ਨਾ ਉਹਦੇ ਕਰਕੇ ਕੇ ਬੜਾ ਹੁੰਦਾ ਐ। ਪਾਣੀ ਵਗੈਰਾ ਤਾਂ ਨਾ ਨਾਲੇ ਜਦੋਂ ਓਵਰ ਹੋ ਤੇ ਫੇਰ ਆ ਜਾਂਦਾ ਘਰਾਂ ਚ ਸਾਰਿਆਂ ਪੂਰੇ ਮਹੱਲੇ ਵਿੱਚ ਆਂਦਾ ਪਾਣੀ।
ਅੱਛਾ ਅੱਛਾ ਫਿਰ ਸ ਸਭ ਦਾ ਹੀ ਨੁਕਸਾਨ ਹੋ ਜਾਂਦਾ।
ਹੂੰ ਸਭ ਦਾ ਸਾਰਿਆਂ ਦਾ ਨੁਕਸਾਨ ਹੁੰਦਾ। ਸਭ ਸੁੱਤੇ ਹੁੰਦੇ ਸਵੇਰ ਦੇ ਟਾਈਮ ਆਦਾ ਵੀ ਸਵੇਰ ਦੇ ਟਾਈਮ ਹੈ।
ਚਲੋ ਸ਼ੁਕਰ ਜਾਨ ਵਗੈਰਾ ਦਾ ਨੀ ਕੋਈ ਖਤਰਾ ਹੋਇਆ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ
ਸਾਡਾ ਐਤਕੀ ਕੀ ਪਤਾ ਵੀ ਨਹੀਂ ਚਲਿਆ ਸੀ ਕਿ ਆ ਗਿਆ ਪਾਣੀ ਅਸੀਂ ਤੇ ਜਿੱਦਾਂ ਓਠੇ ਤੇ ਦੇਖਿਆ ਪਾਣੀ ਸਟਾਰਟ ਹੋ ਗਿਆ ਆਣਾ ਅੰਦਰ
ਅੱਛਾ ਚਲੋ ਸ਼ੁਕਰ ਏ ਰੱਬ ਦੀ ਕਿਰਪਾ ਅਸੀ ਤੁਹਾਡੀ ਅੱਖ ਉੱਖ ਖੋਲ ਗਈ ਟਾਈਮ ਸਰ ਨੀ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਪਾਣੀ ਪਾਣੀ ਦਾ ਤੇ ਕੋਈ ਉਹਹੀ ਨੀ ਹੈ ਇੱਕ ਮਿੰਟ ਚ ਪਾਣੀ ਆ ਜਾਂਦਾ ਨਹੀਂ ਨਹੀਂ ਐਵੇਂ ਨੀ ਕੋਈ ਨੀ ਉਹ ਤੇ ਦੇਖੋ ਤੁਸੀਂ ਇੰਨਾ ਨਾਮ ਜਪਦੇ ਹੋ ਤੁਹਾਡੇ। ਕਰਨਾ ਨਾਮ ਜਪਦੇ ਨੇ ਸਾਰੇ ਤੇ ਐਵੇਂ ਦੇਖੋ ਸਭ ਕੁਛ ਸਹੀ ਹੁੰਦਾ ਜੋ ਹੁੰਦਾ
ਚਲੋ ਉਹ ਤੇ ਹੈ ਜਿੰਨਾ ਮਰਜ਼ੀ ਕਰ ਲੋ ਜੋ ਚੀਜ਼ ਹੋਣੀ ਹੈ ਉਹ ਹੋਣੀ ਹੈ
ਹਾਂ ਦੇਖੋ ਜੋ ਜਿਹਦੇ ਜਿੰਨਾ ਮਤਲਬ ਹੋਣਾ ਉਓਦਾਂ ਦੇਖੋ ਚਲੋ ਕੋਈ ਨੀ ਫੇਰ ਕਈਆਂ ਨਾਲ ਤਾਂ ਸਹੀ ਉਹ ਹਨਾ
ਹਾਂਜੀ ਤੁਸੀਂ ਹਰ ਹਫ਼ਤੇ ਜਾਂਦੇ ਨੇ ਇ ਚ ਬਾਰ ਸਭ
ਨਹੀਂ ਅਸੀਂ ਪਹਿਲੇ ਜਾਂਦੇ ਸੀ ਦੋ ਹਜ਼ਾਰ ਤੇਈ ਚ ਤੇ ਹੁਣ ਤੇ ਫੇਰ ਅਸੀਂ ਆਪਣਾ ਧਨ ਤਾਂ ਬੁਟੀਕ ਕਰਕੇ ਟਮ ਹੀ ਨਹੀਂ ਮਿਲ ਫੇਿਰ ਹੁਣ ਅਸੀਂ ਸੋਚਿਆ ਸੀ ਸਤੇ ਜਾਵਾਂਗੇ ਤੇ ਮੈਂ ਕਿਹਾ ਚਲੋ ਤੁਹਾਨੂੰ ਨਾਲ ਲੈ ਜਾਵਾਂਗੇ ਤੇ ਤੁਸੀਂ ਹੁਣ ਦੱਸ ਦੇ ਨਾ ਜੇ ਤੁਸੀਂ ਆਉਣਾ ਹੋਇਆ ਤੇ ਉੱਥੇ ਆਪਾਂ ਇਕੱਠੇ ਮੇਲ ਕਰ ਲਾਂਗੇ
ਅੱਛਾ ਅੱਛਾ ਪੁੱਛਾਂਗੇ ਇਹਨਾਂ ਨੂੰ ਵਸੇ ਪੈ ਨ ਛੁ
ਹਮ ਬਈ ਨੀ ਭਾਜੀ ਨੂੰ ਪੁੱਛ ਲੈਣਾ ਤੁਸੀਂ ਹਾਂਜੀ ਫੇਰ ਅਗਲੇ ਮਹੀਨੇ ਤੇ ਦੇਖ ਹਿਮਕੁੰਟ ਪੈਰ ਦਾ ਬਣਾ ਰਹੇ ਸੀ ਨਾ
ਅੱਛਾ ਇਹ ਵੀ ਕਹਿੰਦੇ ਪਏ ਹੇਮਕੁੰਟ ਸਾਹਿਬ ਦਾ ਤੇ ਇਹ ਵੀ ਕਹਿੰਦੇ ਮਗਰ ਪਏਦੇ ਜਾਣਾ ਜਾਣਾ ਤੇ ਮੈਂ ਇਹਨਾਂ ਨੂੰ ਕਹਿੰਦੀ ਬਾਈਕਾਂ ਤੇ ਨੀ ਜਾਣਾ ਟ੍ਰੇਨ ਤੇ ਚਲੋ ਅਸੀਂ ਵੀ ਚੱਲਦੇ ਹ
ਦੇਖੋ ਹਿਮਕੁੰਟ ਸਾਹਿਬ ਤ ਟ੍ਰੇਨ ਜਾਂਦੀ ਹੀ ਨੀ ਰਿਸ਼ਿਕਸ਼ ਤੱਕੀ ਟ੍ਰੇਨ ਜਾਏਗੀ ਹਾਂ ਹਾਂ ਉਹ ਤੇ ਦੇਖੋ ਹੈ ਹੀ ਹੈ ਬਿਲਕੁਲ
ਹਮ ਤੇ ਉਹ ਫੇਿਰ ਹੁਣ ਇਹਨਾਂ ਨੂੰ ਮੈਂ ਹੁਣ ਵੀ ਕਹਿੰਦੀ ਪਈ ਕਿ ਇ ਮਹੀਨੇ ਕਰ ਲੈਂਦੇ ਆਾਂ ਜੂਨ ਚ ਅੱਗੇ
ਜੂਨ ਚ ਦੇਖੋ ਅਸੀਂ ਵੀ ਨਾ ਜੂਨ ਚ ਜਾਣਾ ਸੀ ਫਿਰ ਸਾਡੇ ਇੱਥੇ ਭਾਜੀ ਨੇ ਉਹ ਕਹਿੰਦੇ ਕਿ ਬਈ ਉੱਥੇ ਰੂਮਸ ਦੀ ਦੀ
ਹਾਂ ਰੂਮਸ ਦੀ ਹਾਂਜੀ ਅੱਜ ਕਲ ਆ ਜਾਂਦਾ ਅਜ ਕਲ ਇੰਸਟਾਗ੍ਰਾਮ ਤੇ ਸਭ ਕੁਛ ਆ ਜਾਂ ਹਾਂ ਹਾਂਜੀ ਪੈਟਰੋਲ ਵੀ ਕਹਿੰਦੇ ਨੀ ਮਿਲਦਾ ਪਿਆ। ਕਮਰੇ ਵੀ ਨਹੀਂ ਮਿਲਦੇ ਪਏ।
ਪਤਾ ਉੱਥੇ ਤਾਂ ਇਹ ਹਿਸਾਬ ਏ ਦਸ ਰੁਪਏ ਦੀ ਚੀਜ਼ ਉੱਥੇ ਸੌ ਦੀ ਵੇਚ ਰਹੇ ਨੇ ਅੱਜ ਕੱਲ੍ਹ ਲੋਕ ਲੋਕਾਂ ਨੇ ਨਾ ਬਿਜ਼ਨਸ
ਹਾਂ ਬਿਜਨਸ ਬਣਾ ਲਿਆ ਐ ਨੀ ਸੇਵਾ ਕਰੀਏ।
ਹਾਂ ਇਹ ਨੀ ਬੰਦਾ ਚੰਗੇ ਪਾਸੇ ਲੱਗੋ ਸੇਵਾ ਕਰੋ ਆਪਣਾ ਜੀਵਨ ਸਫਲਾ ਕਰੋ।
ਹ ਨਹੀਂ ਆਪਣਾ ਘਰੋਂ ਲੈ ਕੇ ਜਾਓ ਸਭ ਸਮਾਨ। ਲੋੜ ਹੀ ਨਾ ਪਏ ਉੱਥੋਂ ਲੈਣ ਦੀ।
ਤੁਸੀਂ ਤੇ ਹਜੇ ਤੁਹਾਡਾ ਤੇ ਔਖਾ ਹੀ ਹੋਣਾ ਕਿਉਂਕਿ ਤੁਹਾਡਾ ਤੇ ਕਾਕਾ ਹੀ ਬੜਾ ਛੋਟਾ।
ਤੇ ਕਾਕੇ ਨੂੰ ਆਪੇ ਓਰੇ ਪਾਪਾ ਸਾਂਭੇਗੇ। ਆਹ ਹੁਣ ਤੁਸੀਂ ਦੇਖੀ ਹੋਣੀ ਆ ਵੀਡੀਓ, ਛੇ ਮਹੀਨੇ ਦੇ ਬੱਚੇ ਲੈ ਗਏ ਦੋ। ਛੋਟ-ਛੋਟੇ ਜੁੜਵਾ।
ਅੱਛਾ ਜੀ, ਮੈਂ ਨਾ, ਮੈਂ ਤੁਹਾਨੂੰ ਦੱਸਿਆ। ਟਾਈਮ ਹੀ ਨੀ ਮਿਲਦਾ। ਤੈਨੂੰ ਸਾਨੂੰ ਨਾ ਕੁਛ ਆਹ ਫੋਨ ਫੂਨ ਕਰਕੇ। ਚਲਾਈ ਦਾ
ਅੱਛਾ-ਅੱਛਾ। ਉਹ ਤੇ ਉਹ ਫੇਰ ਇੱਕ ਪਾਸੇ ਧਿਆਨ ਜਾਂਦਾ। ਬੁਟੀਕ ਵਸ ਹਮ, ਫੇਰ ਇੱਕ ਪਾਸੇ ਧਿਆਨ ਜਾਏਗਾ। ਇਹ ਕੰਮ ਕਰ ਲਓ ਯਾ ਤੇ ਅੱਜ ਮੈਂ ਵੀ ਮਸ ਮਸ਼ੀਨ ਸਵੇਰ ਦੀ ਰੱਖਣ ਕਰਦੀ ਸੀ, ਮੈਂ ਕਿਹਾ ਚਲ ਇੱਕ ਸੂਟ ਪਿਆ ਏਦਾ ਸੀਨੀ ਆਂ। ਸਵੇਰ ਦੀ, ਉਹ ਵੀ ਸੁੱਤਾ ਹੋਇਆ। ਤੇ ਹੁਣ ਚਾਰ ਵੱਜਣ ਵਾਲੇ ਐ। ਅੱਜ ਮਸ਼ੀਨ ਨੀ ਰਖ ਹੋਈ।
ਉਹੀ ਤੇ ਬਸ ਫੇਰ ਤੁਹਾਨੂੰ ਪਤਾ ਘਰ ਦੇ ਕੰਮ ਹੀ ਬੜੇ ਹੁੰਦੇ ਨੇ। ਤੁਸੀਂ ਫਿਰ ਕਿੱਥੇ ਕੰਮ, ਕੋਈ ਨੀ ਤੁਸੀਂ ਭੇਜ ਦੇਣਾ ਸੂਟ, ਆਪਣਾ ਕੋਰੀਅਰ ਵਗੈਰਾ ਕਰਾ ਦੋ। ਅਸੀਂ ਸਿੱਲ ਕੇ ਭੇਜ ਦਾਂਗੇ।
ਤੁਸੀਂ ਆਓ ਇੱਥੇ ਤੁਸੀਂ ਤੁਸੀਂ ਆਓ ਇੱਥੇ ਮਸ਼ੀਨ ਕੈਂਚੀ ਇੰਚੀ ਟੇਪ ਸਭ ਹੈਗਾ ਏਥੇ। ਸੂਟ ਵੀ ਇੱਥੇ ਹੈ, ਤੁਸੀਂ ਲਗਾਓ ਚੱਕਰ ਘਰ ਤੇ ਸਾਡੇ ਕੱਪੜੇ ਵੀ ਸੀ ਜਾਓ
ਕੋਈ ਨੀ ਫੇਰ ਦੇਖਾਂਗੇ, ਜਦੋਂ ਬਣਿਆ ਤੁਹਾਨੂੰ ਜ਼ਰੂਰ ਦੱਸ
ਹਾਂਜੀ - ਹਾਂਜੀ। ਹੋਰ ਅੰਕਲਾਂ ਬੀਜੀ ਠੀਕ ਆ? ਉਹਨਾਂ ਨੂੰ ਵੀ ਲੈਣ ਨਾ।
ਦੇਖੋ ਮੰਮੀ ਤੁਹਾਨੂੰ ਪਤਾ ਅਹ ਅੰਕਲ ਜੀ ਡੈਡੀ ਨੇ ਤੇ ਅੱਖ ਬਣਵਾਈ ਸੀ ਤੇ ਉਸ ਕਰਕੇ ਨਾ ਬਾਹਰ ਨੀ ਨਿਕਲਦੇ। ਮੰਮੀ ਦੇ ਫਿਰ ਤੁਹਾਨੂੰ ਪਤਾ ਗੋਡੇ ਵਗੈਰਾ ਦਰਦ ਰਹਿੰਦੇ ਨੇ।
ਅੱਛਾ -ਅੱਛਾ, ਉਹ ਤੇ ਹੈ ਜਨਾਨੀਆਂ ਇਹਨਾਂ ਘਰ ਦੇ ਕੰਮ ਹੀ ਨਹੀਂ ਛੱਡਦੇ ਹੂੰ ਹੋਰ ਤੁਸੀਂ ਕੀ ਕਰਦੇ ਬਣਾ ਲੀ ਖਾ ਲੀ ਰੋਟੀ ਤਿਨੇ
ਹਾਂ, ਮੈਂ ਤੁਹਾਨੂੰ ਦੱਸਿਆ ਸੀ ਬੜੀਆਂ ਨੇ ਚੌਲ ਬਣਾਏ ਸੀ।
ਅੱਛਾ- ਅੱਛਾ, ਹਾਂ ਮੈਂ ਭੁੱਲ ਗਈ ਅੱਛਾ, ਅੱਛਾ ਠੀਕ ਹੈ ਠੀਕ ਹੈ ਅਸੀਂ ਵੀ ਕੱਲ ਬਣਾਏ ਸੀ। ਬੜੀਆਂ ਤੇ ਮੇਰੀ ਅ ਸੱਸੂ ਮਾਂ ਘਰ ਹੀ ਬਣਾ ਲੈਂਦੀ ਆ ਹਾਂ।
ਤੇ ਬੜੀ ਵਧੀਆ
ਹੋਰ ਐਤਕੀ ਬਣਾਈਆਂ ਸੀ ਉਹਨਾਂ ਨੇ ਤੇ ਉਹੀਓ ਬਣਾਈਆਂ ਸੀ। ਤੇ ਆਲੂ ਬੜੀਆਂ ਹਾਂ ਬੜੀਆਂ ਦਾਲਾਂ ਦੀਆਂ
ਹੋਰ
ਬਸ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਫਿਰ ਹੈਂ ਮੈਂ ਕਰਦੀਆਂ ਉਹ ਕਾਕਾ ਦੇਖੋ ਉੱਠ ਨਾ ਗਿਆ ਹੋਏ।
ਹਾਂ ਕੋਈ ਗੱਲ ਨੀ ਚੰਗਾ ਠੀਕ ਹੈ, ਸਤਿ ਸ੍ਰੀ ਅਕਾਲ ਹਾਂਜੀ ਸਸ ਰੀ ਅਕ ਹਾਂਜੀ ਠੀਕ ਸਸਰੀ ਕਾਲ।